ਅ
ਹੋ।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
ਕੀ ਹਾਲ-ਚਾਲ ਹੈ ਤੁਹਾਡੇ?
ਜੀ ਵਧੀਆ, ਤੁਸੀਂ ਦੱਸੋ ਠੀਕ ਹੋ?
ਜੀ, ਬਹੁਤ ਵਧੀਆ ਜੀ।
ਹੋਰ ਦੱਸ ਬਸ ਜੀ- ਬਸ ਨਾ ਥੋੜੀ ਜਿਹੀ ਕੱਲੀ ਬੈਠੀ ਸੀ, ਡਿਸਟਰਬ ਸੀ ਮਾਇੰਡ ਫਿਰ ਮੈਂ ਸੁਣਿਆ ਥੋੜੇ ਗਾਣੇ ਸੁਣ ਲਵਾਂ। ਮੈਨੂੰ ਐਂ ਲੱਗਦਾ ਹੈ। ਕਿ ਜਿਹੜਾ ਸੰਗੀਤ ਹੈ ਨਾ ਉਹ ਥੋੜਾ ਆਪਦੇ ਜਿਵੇਂ ਆਪਣੇ ਮੂਡ ਦੇ ਉੱਤੇ ਇਫੈਕਟ ਪਾਉਂਦਾ ਯਾਨੀ ਉਹਨੂੰ ਪ੍ਰਭਾਵ ਕਰਦਾ ਕਿ ਜੇ ਆਪਾਂ ਥੋੜ੍ਹੇ ਜਿਹੇ ਆਪਦੇ-ਆਪ ਨੂੰ ਵੀਕ ਫੀਲ ਕਰਦੇ ਹਾਂ। ਤੇ ਆਪਾਂ ਉਹਨੂੰ ਸੁਨ ਲਈਏ ਤੇ ਥੋੜਾ ਜਿਹਾ ਆਪਣੇ ਦੇ ਵਿੱਚ ਹੌਸਲਾ ਜਾ ਆ ਜਾਂਦਾ ਜਾ।
ਸਹੀ ਗੱਲ ਹੈ ਬਿਲਕੁਲ, ਕਿਉਂਕਿ ਜ ਸੰਗੀਤ ਇਹੋ ਜਿਹੀ ਚੀਜ਼ ਹੈ ਜੋ ਕਹਿ ਲਓ ਕਿ ਆਪਦੇ ਜੀਵਨ ਦਾ ਜਿਵੇਂ ਹਿੱਸਾ ਬਣ ਗਿਆ ਆਪਾਂ ਸੰਗੀਤ ਤੋਂ ਬਿਨਾਂ ਅਧੂਰੇ ਆ। ਤੇ ਆਪਾਂ ਚਾਹੁੰਦੇ ਹਾਂ ਕੋਈ ਵੀ ਕੰਮ ਕਰਦੇ ਹਾਂ, ਮੈਂ ਤਾਂ ਸਵੇਰੇ ਉੱਠਦੇ ਸਾਰ ਲਾ, ਮੇਰੇ ਘਰੇ ਲੱਗਿਆ ਸੰਗੀਤ ਚਾਹੇ ਉਹ ਗੁਰਬਾਣੀ ਚ ਲੈ ਲਓ, ਚਾਹੇ ਉਹ ਕਿਸੇ ਚੀਜ਼ ਚ ਲੈ ਲਓ ਉਹ ਬਸ ਸੁਣ ਰਹੀ ਹੁੰਦੀ ਹਾਂ ਮੈਂ ਉਹਨਾਂ ਨੂੰ। ਉਹ ਸੰਗੀਤ ਨੂੰ ਸੁਣ ਕੇ ਨਾ ਕਹਿੰਦੇ ਨਾ ਇੱਕ ਅਲੱਗ ਹੀ ਖ਼ੁਸ਼ੀ ਹੁੰਦੀ ਹੈ। ਉਹ ਖੁਸ਼ੀ ਆਪਣੇ ਅ ਅੰਦਰੋਂ ਹੁੰਦੀ ਹੈ ਜਿਹੜੀ-ਜਿਹੜੀ ਸ਼ਾਂਤੀ ਮਿਲਦੀ ਹੈ, ਉਹ ਆਪਣੇ ਅੰਦਰ ਕਿਉਂਕਿ ਉਹ ਮਿੱਠਾ ਸੰਗੀਤ ਨਾ ਆਪਾਂ ਨੂੰ ਮੋਹ ਲੈਂਦਾ ਹੈ ਆਪਦੇ ਕੋਲੋਂ। ਜਿੰਹਦੇ ਨਾਲ ਆਪਣੀਆਂ ਭਾਵਨਾਵਾਂ ਵੀ ਉਹਦੇ ਨਾਲ ਆਪਾਂ ਪ੍ਰਭਾਵ-ਪ੍ਰਭਾਵਿਤ ਹੋ ਜਾਂਦੀ ਹੈ ਜਿੜ ਆਪਣੇ ਮਨ ਦੀਆਂ ਤੇ ਮਨ ਦੀਆਂ ਪਰ ਭਾਵਨਾਵਾਂ ਬਾਹਰ ਨਿਕਲ ਕੇ ਆਉਂਦੀਆਂ ਨੇ।
ਹਾਂਜੀ-ਹਾਂਜੀ, ਸੰਗੀਤ ਨਾਲ ਦੇਖੋ ਆਪਾਂ ਆਪਦਾ ਦੁੱਖ ਵੀ ਸੰਗੀਤ ਚ ਬਿਆਨ ਕਰਦਾ ਦੀਆਂ ਸੁੱਖ ਵੀ ਸੰਗੀਤ ਚ ਬਿਆਨ ਕਰਦਿਆ। ਕਿ ਆਪਾਂ-ਆਪ ਜਿਹੜੀ ਚੀਜ਼ ਆਪਾਂ ਦੂਸਰੇ ਨੂੰ ਬੋਲ ਕੇ ਨਹੀਂ ਦੱਸ ਸਕਦੇ ਆਪਾਂ ਸੰਗੀਤ ਰਾਹੀਂ ਬੜੇ ਚੰਗੇ ਤਰੀਕੇ ਨਾਲ ਦੱਸ ਦਿੰਦੇ ਹਾਂ।
ਸਹੀ ਗੱਲ ਹੈ, ਜਦੋਂ ਆਪਾਂ ਉਦਾਸ ਹੁੰਦੇ ਹਾਂ ਤਾਂ ਤੁਹਾਨੂੰ ਪਤਾ ਅਸੀਂ ਬੈਠੇ ਹੁੰਦੇ ਹਾਂ ਆਪਾਂ ਉਦਾਸ ਬਟੇ ਆਪਣਾ ਮੂਡ ਚੰਗਾ ਨਹੀਂ ਲੱਗਦਾ ਆਪਾਂ ਇੱਕ ਚੀਜ਼ ਸੋਚਦੇ ਹਾਂ ਕਿ ਕੋਈ ਕੁਛ ਇਹ ਜਹੀ ਚੀਜ਼ ਕਰੀਏ ਜਿਹਦੇ ਨਾਲ ਆਪਣਾ ਮਤਲਬ ਮਨ ਖੁਸ਼ ਹੋ ਜਾਵੇ। ਥੋੜਾ ਜਿਹਾ ਚਲੋ ਖੁਸ਼ ਨਹੀਂ ਖੁਸ਼ ਨਹੀਂ ਤਾਂ ਆਪਣੇ ਜਿਹੜਾ-ਜਿਹੜਾ ਆਪਣੇ ਉਦਾਸ ਹੋਏ ਬੈਠੇ ਆ। ਉਹਨਾਂ ਨੂੰ ਸਹੀ ਕਰਦੇ ਕਈ ਵਾਰੀ ਆਪਾਂ ਕਿਸੇ ਕੋਈ ਚੀਜ਼ ਹੋ। ਕੋਈ ਰਿਸ਼ਤੇਦਾਰੀ ਆਏ ਆ ਆਪਣੀ ਕੋਈ ਭੈਣ ਆਈ ਹੈ। ਆਪਣੇ ਘਰੇ ਆਪਾਂ ਉਹ ਚਲੀ ਗਈ ਆ ਆਪਾਂ ਉਦਾਸ ਹੋ ਜਾਂਦੇ ਹਾਂ ਇੱਕ ਦਮ ਕਿ ਹਾਏ ਉਹ ਚਲੀ ਗਈ ਮੈਂ ਇਕੱਲੀ ਰਹਿ ਗਈ ਹਾਂ ਫਿਰ ਆਪਣਾ ਮਨ ਕਰਦਾ ਕਿ ਕੁਛ ਕੋਈ ਨੀ ਆਪਣਾ ਮਨ ਲਾਉਣਾ ਕਿਤੇ ਮੈਂ ਤੇ ਹੁਣ ਕਿ ਕੀ ਕਰਾਂ। ਤੇ ਆਪਣਾ-ਆਪਾਂ ਮੂਡ ਚੰਗਾ ਕਰਨ ਵਾਸਤੇ ਆਪਾਂ ਕੀ ਕਰਦੇ ਸਭ ਤੋਂ ਪਹਿਲਾਂ ਸੰਗੀਤ ਕਰਦੇ ਆਂ। ਜਿਹੜਾ ਸੁਣਦੇ ਆਂ ਆਪ ਪਾ ਉਹ, ਉਦਾਸੀ ਭਰੇ ਇੱਕ ਵਾਰੀ ਅ, ਗਾਣੇ ਸੁਣਦੇ ਆਂ ਆਪਾਂ ਜਦੋਂ ਗਾਣੇ ਸੁਣਦੇ ਆ ਆਪਾਂ ਨੂੰ ਵਧੀਆ ਲੱਗਣ ਲੱਗ ਜਾਂਦੇ ਹੌਲੀ-ਹੌਲੀ ਇੱਕ ਨਾਲ ਦੂਜਾ ਆ ਜਾਂਦਾ ਦੂਸਰੇ ਨਾਲ ਤੀਸਰਾ। ਵਧੀਆ ਤੋਂ ਵਧੀਆ ਗਾਣੇ ਆਦੇ ਨੇ। ਉਹ ਤਾਡੇ ਕਹਿੰਦੇ ਆ ਤਾਡੇ ਮੂਡ ਦੇ ਸਾਬ ਨਾਲ ਤੁਹਾਨੂੰ ਗਾਣੇ ਅੱਗੋਂ ਮਿਲਦੇ ਜਾਂਦੇ।
ਹਾਂਜੀ-ਹਾਂਜੀ। ਅੱਜ ਕੱਲ੍ਹ ਦੇਖੋ ਜੀ ਜੇ ਕੋਈ ਆਪਾਂ ਕਿਸੇ ਨੂੰ ਦਿਲੋਂ ਚਾਹਨੇ ਆਂ ਪਿਆਰ ਕਰ ਦੇ ਆਂ ਚਾਹੇ ਉਹ ਆਪਣਾ ਜੀਵਨ ਸਾਥੀ ਏ ਚਾਹੇ ਉਹ ਪਣੇ ਬੱਚੇ ਹਰ ਇੱਕ ਦੇਖੋ ਜਿਹੜਾ ਸੰਗੀਤ ਜੇ ਲਾਈਨ ਐ ਉਹਦੇ ਵਿੱਚ ਆਪਾਂ ਨੂੰ ਹਰ ਤਰ੍ਹਾਂ ਦਾ ਸੰਗੀਤ ਮਿਲ ਜੂਗਾ ਜੇ ਆਪਾਂ ਆਪਨੇ ਜੀਵਨ ਸਾਥ ਸਾਥੀ ਨੂੰ ਆਪਾਂ ਆਪਣੀ ਮਤਲਬ ਅੰਦਰ ਦੀਆਂ ਫੀਲਿੰਗਸ ਦੱਸਣੀਆਂ ਨੇ ਤਾਂ ਆਪਾਂ ਉਹਨੂੰ ਕੋਈ ਗਾਣਾ ਸੁਣਾਦੇ ਹਾਂ ਜਾਂ ਉਹਨੂੰ ਹੁਣ ਗਾਣਾ ਅੱਜ ਕੱਲ੍ਹ ਦੇਖੋ ਫੋਨਾਂ ਰਾਹੀਂ ਭੇਜਿਆ ਵੀ ਜਾਂਦਾ ਭੇਜਦੇ ਹਾਂ। ਕਿਉਂਕਿ ਉਹ ਚੀਜ਼ਾਂ ਆਪਾਂ ਕਈ ਵਾਰ ਬੋਲ ਕੇ ਨਹੀਂ ਦੱਸ ਸਕਦੇ ਤਾਂ ਆਪਾਂ ਸੰਗੀਤ ਰਾਹੀਂ ਆਪ ਦੇ ਜਿਹੜੀ ਅੰਦਰ ਦੇ ਅੰਦਰ ਦੇ ਜਿਹੜੇ ਵਿਚਾਰ ਨੇ ਆਪਾਂ ਉਹਦੇ ਤੱਕ ਪਹੁੰਚਾ ਦਿੰਦੇ ਹਾਂ।
ਜੀ ਬਿਲਕੁਲ ਬਿਲਕੁਲ ਆਪਾਂ ਰੀਲਾਂ ਹੀ ਹ ਆਪਾਂ ਰੀਲਾ ਵੀ ਸ਼ੇਅਰ ਕਰਦੇ ਹ ਇੱਕ ਦੂਸਰੇ ਦੇ ਨਾਲ। ਇਸ ਉਦੇਰ ਵਿੱਚ ਗਾਣੇ ਭਰੇ ਹੁੰਦੇ ਨੇ ਕੁੱਝ ਇਹੋ ਜਿਹੇ ਕਈ ਵਾਰ ਨਾ ਕੋਈ ਚੀਜ਼ਾਂ ਇਹੋ ਜਿਹੀਆਂ ਲਿਖੀਆਂ ਜਾਂਦੀਆਂ ਲਿਖੀਆਂ ਹੁੰਦੀਆਂ ਹਦੇ ਉਹਦੇ ਤੇ ਗਾਣਾ ਲਗਾ ਰੱਖਿਆ ਹੁੰਦਾ। ਤੇ ਉਹ ਵੀ ਆਪਾਂ ਭੇਜਦੇ ਆ ਤੇ ਕਿੰਨਾ ਆਪਾਂ ਨੂੰ ਲੱਗਦਾ ਕਿ ਹਾਂ ਚਲੋ ਆਪਣੇ ਦਿਲ ਦੀ ਗੱਲ ਉਹਦੇ ਖਾਤ ਉਹਦੇ ਕੋਲ ਪਹੁੰਚ ਗਈ ਹੈ। ਤੇ ਕਹਿੰਦੇ ਆ ਉਹੀ ਕਹਿੰਦੇ ਆ। ਤੀ ਹਰ ਵਿਅਕਤੀ ਦੇ ਵਿੱਚ ਸੰਗੀਤ ਇੱਕ ਵੱਖਰੋ ਵੱਖਰੀ ਦੇ ਕਦੇ ਉਹਦੀ ਪਸੰਦ ਹੈ ਜੇ ਹੁਣ ਵੱਖੋ ਵੱਖ ਹੀ ਪਸੰਦ ਹੈ ਕੋਈ ਕੁ ਕਿਸੇ ਤਰ੍ਹਾਂ ਦਾ ਗੀਤ ਸੁਣਦਾ ਏ ਕੋਈ ਕਿਸੇ ਤਰ੍ਹਾਂ ਦਾ ਸੰਗੀਤ ਸੁ ਹਰ ਸੰਗੀਤ ਦੀ ਇੱਕੋ ਜਿਹੀ ਪਹਿਚਾਣ ਨਈ ਏ।
ਦੇਖੋ ਜੀ ਸੰਗੀਤ ਵੀ ਕਿੰਨੇ ਤਰ੍ਹਾਂ ਦਾ ਐ, ਸੂਫ਼ੀ ਐ। ਮਤਲਬ ਤੁਸੀਂ ਮਤਲਬ ਹੁਣ ਜਿਹੜੇ ਨਵੇਂ ਚੱਲੇ ਆ ਬੱਚਿਆਂ ਨਾਲ ਵਾਸ ਤੇ ਸੌਂਗ ਮਤਲਬ ਦੇਖਦਿਆ ਉਹਨਾਂ ਲਈ ਉਤਸਾਹ ਪੈਦਾ ਕਰਦੇ ਨੇ ਬੱਚਿਆਂ ਦੇ ਵਿੱਚ। ਫਿਰ ਦੇਖੋ ਕੋਈ ਬੱਚਾ ਆਪਣਾ ਜਿਵੇਂ ਕਿਸੇ ਚੀਜ਼ ਤੋਂ ਡੀਮੋਟੀਵੇਟ ਹੋਇਆ ਹੁੰਦੈ ਨਾ ਕਿ ਉਹ ਹਾਰ ਜਾਂਦੈ, ਆਪਾਂ ਨੂੰ ਸੰਗੀਤ ਰਾਹੀਂ ਵਾਪਸ ਉਹਨੂੰ ਆਉਣ ਦੀ ਲਾਈਨ ਤੇ ਲਿਆ ਕੇ ਖੜਾ ਕਰਦੇ ਆਂ ਕਿ ਬ ਤੂੰ ਬਹੁਤ ਕੁਛ ਕਰ ਸਕਦਾ ਉਹਦੇ ਚ ਵਾਪਸ ਹੌਸਲਾ ਪੈਦਾ ਕਰ ਦਿੰਨੇ ਐਂ ਕਿਉਂਕਿ ਸੰਗੀਤ ਦੇ ਜਿਹੜੇ ਸ਼ਬਦ ਨੇ ਉਹ ਉਹਨਦੇ ਅੰਦਰ ਜਾ ਕੇ ਵੱਜਦੇ ਨੇ।
ਸਹੀ ਗੱਲ ਐ ਬਿਲਕੁਲ-ਬਿਲਕੁਲ, ਬਿਲਕੁਲ। ਹੁਣ ਜਦੋਂ ਆਪਾਂ ਕਈ ਵਾਰ ਚਿੰਤਾ ਚ ਬੈਠੇ ਆਂ ਤਨਾਅ ਚਾ ਤੇ ਆਪਣਾ-ਆਪਣਾ ਦਿਮਾਗ ਨਾ ਸਿਰਫ ਉਹਨਾਂ ਚੀਜ਼ਾਂ ਵੱਲ ਸੋਚਦਾ ਰਹਿੰਦੈ-ਸੋਚਦਾ ਰਹਿੰਦੈ। ਜਦੋਂ ਕਿਤੇ ਆਪਾਂ ਕਿਤੇ ਉਹੀ ਕਹਿੰਦੇ ਐ, ਚਾਹੇ ਟੀ ਵੀ ਤੇ ਚਾਹੇ ਫੋਨ ਤੇ ਜੋ ਤੁਸੀਂ, ਕੁਛ ਲਗਾ ਲੈਨੇ ਓ ਕੋ ਗਾਨੇ ਈ ਲਗਾ ਲੈਨੇ ਓ ਤੁਸੀਂ ਉਹਨਦੇ ਨਾਲ ਉਵੇਂ ਈ ਬਣ ਜਾਂਨੇ ਓ, ਤੁਹਾਡਾ ਮਨ ਚੇਂਜ ਹੁੰਦਾ ਜਾਂਦੈ। ਉਹੀ ਕਹਿੰਦੇ, ਖੁਸ਼ੀ ਭਰੇ ਹਰ ਗੀਤ ਦੇ ਵਿੱਚ ਆਪਣਾ ਇੱਕ, ਉਤਸਾਹ ਜਗਦਾ ਐ। ਉਤਸ਼ਾਹ ਐ ਹਾਂਜੀ ਜਾਗਦਾ ਐ ਇਹ ਸੰਗੀਤ ਆਪਾਂ ਨੂੰ ਰੰਗੀਨ ਬਣਾ ਦਿੰਦੈ। ਜੇ ਸੰਗੀਤ ਆਪਣੇ ਅੰਦਰ ਵਸ ਜਾਂਦੈ। ਤੇ ਆਪਾਂ ਇੱਕ ਰੰਗੀਨ ਦੇ ਰੂਪ ਚ ਬਾਹਰ ਆਨੇ ਆ। ਉਹੀ ਕਹਿੰਦੇ ਐ ਕਿ ਜਦੋਂ ਜਿਵੇਂ ਕਹਿ ਲਓ, ਆਪਾਂ ਹੋਲੀ ਸੰਗੀਤ ਸੁਣਦੇ ਆਂ। ਤੇ ਉਹ ਕਹਿੰਦੇ ਐ ਨਾ, ਉਹਦੇ ਚ ਆਪਾਂ ਨੂੰ ਸਕੂਨ ਮਿਲਦੈ, ਮਨ ਨੂੰ ਆਰਾਮ ਮਿਲਦੈ।
ਬਿਲਕੁਲ ਜੀ, ਬਿਲ ਬਿਲਕੁਲ ਜੀ, ਮਨੁੱਖ ਦੇ ਜੀਵਨ ਦਾ ਇੱਕ ਅਹਿਮ ਹਿੱਸਾ ਐ ਸੰਗੀਤ। ਜਿਹੜਾ ਬੰਦਾ ਸੰਗੀਤ ਚ ਹੁੰਦਾ, ਉਹ ਇੱਕ ਅਲੱਗ ਦੁਨੀਆਂ ਦੇ ਵਿੱਚ ਰਹਿੰਦਾ ਹੈ ਉਹਨੂੰ ਅੰਦਰੋਂ ਕਿਸੇ ਚੀਜ਼ ਦੇ ਕਮੀ ਨਹੀਂ ਮਹਿਸੂਸ ਹੁੰਦੀ। ਹੁਣ ਦੇਖੋ ਮਾਵਾਂ ਦੀ ਦਾ ਦਿਨ ਆਉਂਦਾ ਹੈ ਅੱਜ ਕੱਲ੍ਹ ਦੇ ਲੋਕ ਬੱਚੇ ਮਨਾਉਂਦੇ ਨੇ ਆਪਾਂ ਉਹ ਸ਼ਬਦ ਕਦੇ ਆਪਾਂ ਉਹਦੀਆਂ ਮਾਵਾਂ ਨਾਲ ਬਹਿ ਕੇ ਨਹੀਂ ਕੀਤਾ ਣਗੇ, ਜਿਵੇਂ ਆਪਾਂ ਸੰਗੀਤ ਰਾਹੀਂ ਆਪਦੀਆਂ ਮਾਵਾਂ ਨੂੰ ਦੱਸਦੇ ਹਾਂ। ਕਿ ਅਸੀਂ ਤੈਨੂੰ ਦਿਲੋਂ ਕਿੰਨਾ ਪਿਆਰ ਕਰਦੇ ਹਾਂ, ਕਿੰਨੀ ਤੇਰੀ ਇੱਜਤ ਕਰਦੇ ਹਾਂ, ਮਤਲਬ ਉਹੀ ਗੱਲ ਹੈ ਨਾ ਕਿ ਸੰਗੀਤ ਇਹੋ ਜਿਹੀ ਚੀਜ਼ ਹੈ ਜਿਹੜੀ ਆਪਦੀਆਂ ਫੀਲਿੰਗਸ ਤੇ ਆਪਦੇ ਚਾਰ, ਦੂਸਰੇ ਤੱਕ ਪਹੁੰਚਾ ਦਿੰਦੀ ਹੈ।
ਬਿਲਕੁਲ ਜੀ, ਬਿਲਕੁਲ ਇੱਕ ਕਹਿ ਰਹੇ ਆ ਸੰਗੀਤ ਦੇਖੋ, ਕਦੀ ਬੰਦਾ ਪਰੇਸ਼ਾਨ ਐ, ਰੋ ਰਿਐ, ਰੋ ਰਿਐ ਹੀ ਕਹਿ ਲਓ ਛੋਟਾ ਬੱਚਾ, ਆਪਾਂ ਨੂੰ ਉਹਨੂੰ ਆਪਾਂ ਉਹਨੂੰ ਆਰੇ ਲਾਨੇ ਆ। ਕਿ ਬੱਚਾ, ਕੁਛ ਸਹੀ ਨਾ ਕਿਤੇ ਨਾ ਕਿਤੇ ਠੀਕ ਹੋ ਜਾਵੇ ਬ ਜਾਂ ਕੋਈ, ਆਰੇ ਲੱਗ ਗਿਆ ਤਾਂ ਚੱਲ ਉਹਦਾ ਮਨ ਥੋੜਾ ਜਾ ਸਹੀ ਹੋ ਜੇਗਾ, ਉਵੇਂਹੀ ਕਹਿ ਲਓ ਕਿ ਇੱਕ ਤਰ੍ਹਾਂ ਦੀ ਇਹ, ਦਵਾਈ ਐ। ਆਪਾਂ ਏ ਇਹ ਆਪਣੇ ਇਹ ਸੰਗੀਤ ਵੀ ਇਹੋ ਜੀ ਦਵਾਈ ਐ ਕਿ ਜਿਹੜੀ ਬੱਚੇ, ਜਿਵੇਂ ਆਪਾਂ ਬੱਚਿਆਂ ਨੂੰ ਮਨਾਨੇ ਆਂ ਇਹ ਆਪਣੇ ਇਹ ਆਪਣੇ ਮਨ ਨੂੰ ਮਨਾਦੈ। ਏ ਦਵਾਈ ਦੀ ਤਰ੍ਹਾਂ, ਆਪਾਂ ਨੂੰ ਆਪਾਂ ਨੂੰ ਮਤਲਬ ਸਹਾਰਾ ਬਣਦਾ ਅਪਨਾ, ਜਿਹਦੇ ਨਾਲ ਆਪਾਂ ਸ਼ਾਇਦ ਸ਼ੈਦ, ਆਪਣਾ ਦੁੱਖ ਕੱਟਿਆ ਜਾਂਦੈ ਅੱਧਾ ਕਿਉਂਕਿ ਇਹ ਚੀਜ਼ ਈ ਇਹ ਕੁਦਰਤੀ ਚੀਜ਼ ਹਰ ਕੁਦਰਤ ਨੇ ਬਹੁਤ ਚੀਜ਼ਾਂ ਇਹਜੀਆ ਬਣਾਈਐ, ਜੀਂਦੇ ਰਾਈ ਇਨਸਾਨ ਨੂੰ ਹਰ ਤਰ੍ਹਾਂ ਦੀ ਖੁਸ਼ੀ ਮਿਲਦੀ ਐ। ਤੇ ਜੇ ਉਸ ਇਨਸਾਨ ਨੂੰ ਆਨੰਦ ਭਰੀ ਜਿੰਦੀ ਜੀਵਨ ਚ ਜੀਵੇ ਤਾਂ ਕਿੰਨਾ ਵਧੀਆ ਲੱਗਦਾ ਏ। ਹੁਣ ਮੈਨੂੰ, ਸਭ ਤੋਂ ਪਹਿਲਾਂ ਛੋਟੇ ਹੁੰਦੇ ਅਹ ਆਪਣਾ ਕਹਿੰਦੇ ਹਾਰਮੋਨੀਅਮ ਚਲਾਉਣ ਦਾ ਬਹੁਤ ਸ਼ੌਕ ਮੈਂ ਉਹਦੇ ਤੇ ਅਹ ਗੁਰਬਾਣੀ ਕਰਦੀ ਸੀ ਗਾਣੇ ਨਿਕਾਲਦੀ ਸੀ, ਸਰਗਮ ਨਿਕਾਲਦੀ ਸੀ, ਬਹੁਤ ਕੁਝ ਕਰਦੀ ਸੀ। ਬਹੁਤ ਸ਼ੌਕ ਹੁੰਦਾ ਸੀ ਤੇ ਅੱਜ ਵੀ ਬੜਾ ਦਿਲ ਕਰਦਾ ਕਿ ਮੈਂ ਚਲਾਵਾਂ। ਬਸ ਉਹ ਕਹਿੰਦੇ ਆ ਕਿ ਪਿਛਲੀਆਂ ਚੀਜ਼ਾਂ ਵਾਪਸ ਨਹੀਂ ਆਉਂਦੀਆਂ, ਆਪਾ ਕੁਕੀ ਵਿੱਚੋਂ ਰੁਕ ਗਈ ਮੈਂ ਦੁਬਾਰਾ ਨਹੀਂ ਕਰ ਪਾਈ, ਇਸ ਕਰਕੇ।
ਉਹ ਕਹਿੰਦੀ ਸੰਗੀਤ ਪਰਮ ਆ ਬਿਲਕੁਲ ਜੀ, ਸੰਗੀਤ ਪਰਮਾਤਮਾ ਨਾਲ ਵੀ ਜੋੜਦਾ ਹੈ, ਦੇਖੋ ਜੀ ਸੰਗੀਤ ਦੀ ਜਿਹੜੀ ਧੁਨ ਹੈ, ਉਹ ਪਰਮਾਤਮਾ ਦੇ ਚਰਨਾਂ ਤੱਕ ਆਪਾਂ ਨੂੰ ਲੈ ਜਾਂਦੀ ਹੈ। ਆਪਾਂ ਨੂੰ ਉਂਦਾ ਸਹੀ ਰਸਤਾ ਦਿਖਾਉਂਦੀ ਹੈ। ਕੀ ਆਪਾਂ ਕਿੱਦਾਂ ਉਹ ਪਰਮਾਤਮਾ ਦਾ ਨਾਮ ਲੈਣਾ ਇੱਕ ਧੁੰਨ ਚ ਬਹਿ ਕੇ। ਆਪੋ ਉਹਦੇ ਲਿਵ ਦੇ ਲੱਗ ਜਾਂਦੀ ਹੈ, ਆਪਣੀ ਇੱਕ ਤਰ੍ਹਾਂ ਨਾਲ ਦੇਖੋ ਜੀ ਅਸੀਂ ਤਾਂ ਸ਼ਾਮ ਨੂੰ ਆਦੇ ਬੱਚਿਆਂ ਨਾਲ ਬਹਿ ਕੇ ਪਾਠ ਸਿਮਰਨ ਕਰੀਦਾ ਪਿੱਛੋਂ, ਥੋੜਾ ਥੋੜਾ, ਹਲਕਾ ਹਲਕਾ, ਸੰਗੀਤ ਲਾ ਲਈਦਾ। ਜਿੰਦੇ ਨਾਲ ਐਵੇਂ ਲੱਗਦਾ ਕਿ ਅਸੀਂ ਉਹ ਪਰਮਾਤਮਾ ਦੀ ਗੋਦ ਵਿੱਚ ਹੀ ਬੈਠੇ ਹਾਂ, ਤੇ ਪਰਮਾਤਮਾ ਸਾਡੇ ਸਿਰ ਉ ਤੇ ਹੱਥ ਰੱਖੀ ਬੈਠਾ।
ਸਹੀ ਗੱਲ ਹੈ, ਬਿਲਕੁਲ ਕਹਿੰਦੇ ਆ ਨਾ ਲੋਕੀ ਹੁਣ ਦੇਖਿਆ ਤੁਸੀਂ, ਕਈ ਵਿਆਹਾਂ ਸ਼ਾਦੀਆਂ ਤੇ ਕਿੰਨਾ ਹੂ ਹਾ ਹੂ ਹਾ ਵਾਲੇ ਗਾਣੇ ਲੱਗੇ ਹੁੰਦੇ ਹੈ ਲੋਕੀ, ਡਾਂਸ ਕਰ ਰਹੇ ਆ ਬਿਨਾਂ ਤੁਹਾਨੂੰ ਪਤਾ ਹੈ ਇਹਨਾਂ ਤੋਂ ਕਈ, ਕਈ ਗਾਣੇ ਇਹੋ ਜਿਹੇ ਲੱਗੇ ਹੁੰਦੇ ਹੈ ਜਾਂਦਾ ਹੈ, ਵਿਆਹ ਸ਼ਾਦੀ ਤੇ ਰੌਣਕ ਵੱਧ ਜਾਂਦੀ ਹੈ। ਵਿਆਹ ਸ਼ਾਦੀ ਚ ਮਤਲਬ ਨਾ ਦਮ ਪੈ ਜਾਂਦਾ, ਵਿਆਹ ਸ਼ਾਦੀ ਅੱਜ ਹੋਈ ਐ, ਕਿ ਵਿਆਹ ਦਾ ਮਤਲਬ ਪਤਾ ਚੱਲ ਜਾਂਦਾ ਐ, ਕਿ ਹੁਣ ਉਸੇ ਟੈਮ ਤੇ ਅਗਰ ਤੁਸੀਂ ਵਿਆਹ ਭਰੇ ਗੀਤ ਲਗਾ ਦੋ। ਕਈ ਪਹਿਲਾਂ-ਪਹਿਲਾਂ ਪੁਰਾਤਨ ਵਿੱਚ, ਪੁਰਾਣੇ ਜਨਮਾਂ ਚ ਕਿੰਨੇ ਸੋਹਣੇ- ਸੋਹਣੇ ਗੀਤ ਗਾਏ ਜਾਂਦੇ ਸੀ, ਵਿਆਹ ਤੇ ਗੀਤ ਗਾਏ ਜਾਂਦੇ ਸੀ।
ਤੇ ਬਿਲਕੁਲ ਜੀ।
ਉਹ ਕਿੰਨਾ ਸੋਹਣਾ ਲੱਗਦਾ ਐ, ਉਹ ਅੱਜ ਕਿਉਂਕਿ ਉਹ ਡਿਫਰੈਂਟ ਹੋ ਜਾਂਦੀ ਏ ਚੀਜ਼, ਅੱਜ ਦੇ ਟੈਮ ਚ ਡਿਫਰੈਂਟ ਹੋ ਜਾਂਦੀ। ਲੇਕਿਨ ਉਹ ਪਹਿਲਾਂ ਉਨ ਚੀਜ਼ਾਂ ਇਹ ਚੀ ਚਲਦੀਆਂ ਹੀ, ਇਹ ਦੋ ਚੀਜ਼ਾਂ ਚਲਦੀਆਂ ਹੀ ਰਹਿੰਦੀਆਂ ਐ। ਹਰ ਵਿਆਹ ਸ਼ਾਦੀ ਤੇ, ਹਰ ਕੋਈ-ਕੋਈ ਕਿੱਟੀ ਪਾਰਟੀ ਕਰ ਰਿਹਾ, ਕਿਸੇ ਤੇ ਕਰ ਰਿਹਾ ਹੈ ਕੁਛ। ਕੁਛ ਵੀ ਕਰ ਰਹੇ ਨੇ, ਤੇ ਗੀਤ ਸੰਗੀਤ ਤੋਂ ਬਿਨਾਂ ਤਾਂ ਕੁਛ ਹੈ ਹੀ ਨਹੀਂ। ਅਗਰ ਇਹ ਹੈਗਾ ਤਾਂ ਵੀ ਦਿਲ ਲੱਗਿਆ ਰਹਿੰਦਾ, ਲੋਕੀ ਫੇਰੇ ਕਰਨ ਚਲੇ ਜਾਂਦੇ ਐ ਵਿਆਹ ਤੇ। ਆਪਾਂ ਉਹਨਾਂ ਨਾਲ ਆਪਾਂ ਉੱਥੇ ਬੈਠੇ- ਬੈਠੇ ਆਪਣਾ ਆਪ ਦਾ, ਮਨੋਰੰਜਨ ਕਰ ਰਹੇ ਹਾਂ ਆਪਾਂ ਵੀ। ਆਪਾਂ ਵੀ ਨਾਲ- ਨਾਲ ਉਹਨਾਂ ਦਾ ਸੰਗੀਤ ਚੱਲ ਰਿਹਾ, ਆਪਾਂ ਡਾਂਸ ਕਰ ਰਹੇ ਹਾਂ। ਅੱਜ-ਕੱਲ੍ਹ ਵੱਡੇ-ਵੱਡੇ ਸਿੰਗਰ ਬਣ ਰਹੇ ਆ, ਬਿਨਾਂ ਸੰਗੀਤ ਕੋਈ ਨਹੀ ਐ, ਤੁਹਾਨੂੰ ਵੀ ਪਤਾ।
ਬਿਲਕੁਲ ਜੀ ਬਿਲਕੁਲ, ਸੰਗੀਤ ਇੱਕ ਤਰ੍ਹਾਂ ਦੀ ਥੈਰੇਪੀ ਬਣ ਗਈ ਐ ਜੀ। ਦੇਖੋ ਲੋਕਾਂ ਨੂੰ ਡਿਪਰੈਸ਼ਨ ਐ, ਤਾਂ ਅੱਜ ਕਈ ਹੋਸਪਿਟਲਾਂ ਚ ਮੈਂ ਦੇਖਿਆ, ਕਿ ਮਿਊਜ਼ਿਕ ਥੈਰੇ ਪੀ ਕਰਵਾਂਦੇ ਨੇ। ਉਹ ਇਸ ਲਈ ਕਿ ਦਵਾਈਆਂ ਤੋਂ ਹੱਟ ਕੇ, ਬੰਦੇ ਦਾ ਦਮਾਕ ਸ਼ਾਂਤ ਤੇ ਸੈਟ ਕੀਤਾ ਜਾਂਦਾ ਐ, ਉਹਨੂੰ ਮਤਲਬ ਕਿਸੇ ਉਹਨੂੰ ਇੱਕ ਮਤਲਬ ਜਿੱਥੇ ਉਹਦਾ ਧਿਆਨ ਐ, ਉਸ ਧਿਆਨ ਤੋਂ ਹਟਾ ਕੇ ਇੱਕ ਦੂਜੀ ਦੁਨੀਆਂ ਵੱਲ ਉਹਦਾ ਧਿਆਨ ਲਗਾਇਆ ਜਾਂਦਾ ਐ। ਜਿਹਦੇ ਨਾਲ ਬੰਦਾ ਦੇਖੋ, ਇੰਨਾ ਸੋਹਣਾ ਬੰਦਾ ਬਣ ਜਾਂਦਾ, ਉਹਦੇ ਦਮਾਗ ਦੇ ਵਿੱਚ ਕੋਈ ਟੈਂਨਸ਼ਨ ਹੀ ਨਹੀਂ ਰਹਿੰਦੀ। ਮੈਂ ਤਾਂ ਅੱਜ- ਕੱਲ ਬੜੀ ਵਧੀਆ ਥੈਰੇਪੀ ਦੇਖੀ ਐ, ਸਾਡੇ ਪੜੋਸੀ ਕਰਵਾ ਕੇ ਲਿਆਏ ਨੇ। ਉਹ ਕਹਿੰਦੀ ਮਨ ਇੰਨਾ ਕੁ ਸ਼ਾਂਤ ਹੋ ਗਿਆ ਨਾ, ਹੁਣ ਕੋਈ ਵਿਚਾਰ ਆਂਦਾ ਹੀ ਨਹੀਂ, ਹੋਰ ਕੋਈ ਦਿਮਾਗ ਦੇ ਵਿੱਚ।
ਸਹੀ ਗੱਲ ਕਹੀ ਐ, ਬਿਲਕੁਲ -ਬਿਲਕੁਲ ਤੁਹਾਨੂੰ ਪਤਾ ਹੈ, ਹੁਣ ਤੁਸੀਂ ਵੇਖਦੇ ਹੋਂਗੇ। ਕਿ ਅੱਜ- ਕੱਲ ਮਿਊ- ਮਿਊ ਇਹਦੇ ਕਹਿ ਲਓ ਮਿਊਜਿਕ ਲੈ ਲਓ, ਇਹ ਮਿਊਜਿਕ ਦੇ ਨਾਲ ਨਾ ਤੁਸੀਂ ਜੁੜੋਗੇ ਸਾਰੇ ਜਾਣੇ, ਜਦੋਂ ਜੋੜਦੇ ਹਾਂ ਆਪਾਂ, ਤੁਸੀਂ ਅੱਜ ਤੋਂ ਵੱਡੇ -ਵੱਡੇ ਕਲਾਕਾਰ, ਹਾਂਜੀ ਠੀਕ ਐ ਜੀ, ਠੀਕ ਐ ਜੀ, ਸਸ ਰੀ ਕਾਲ। ਦੀ ਸਸ਼ ਰੀ ਕਾਲ ਜੀ।